ਹੈਲੋ,
ਹੈਲੋ,
ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲਾ ਜੀ। ਕੀ ਹਾਲ ਹੈ। ਕੀ ਕਰਦੇ ਪੈੳ।
ਕੁਛ ਦਿ ਬਾਅਦ ਰੋਟੀ ਖਾਣ ਲੱਗਿਆ।
ਰੋਟੀ ਖਾਣ ਤੇ ਬੜੀ ਲੇਟ ਹੈ।
ਹਾਂ, ਬਸ ਪਾਪਾ ਹੁਣ ਆ ਨਾ।
ਅੱਛਾ ਹੋਰ ਪਾਪਾ ਦਾ ਕੀ ਹਾਲ?
ਬਸ ਠੀਕ ਨੇ ਉਹ ਵੀ।
ਦੀ ਦਰਦ ਹੋ ਗਈ ਨਾ ਹੁ ਠੀਕ ਆ ਵਡਾ।
ਹਾਂਜੀ, ਹੁਣ ਠੀਕ ਨਾ।
ਹੋਰ ਕੋਈ ਮੈਡੀਸਨ ਖਾਦੀ ਜਾਂ ਕਿਸੇ ਡਾਕਟਰ ਨੂੰ ਦੱਸ ਕੇ ਖਾਧੀ ਜਾਂ ਆਪਣੇ ਕੋਲ
ਨਹੀਂ, ਡਾਕਟਰ ਨੂੰ ਦੱਸਿਆ ਸੀ।
ਅੱਛਾ ਜੀ।
ਹਮ।
ਇੱਕ ਜੰਮੂ ਚ ਦੱਸੇਗਾ
ਜੰਮੂ ਚ
ਹਮ
ਕੋਈ ਬੱਸਿਆ ਕੁਛ ਨ ਉਹਈ ਅੱਛਾ
ਬਸ ਇਹੀ ਕ ਕਿ ਹੈ ਨਹੀਂ ਖਾ ਕੁਛ ਤ ਵੀ ਸਾਰਾ ਕੁ
ਸੀ ਐਕਸਸ
ਹਾਂ
ਦਵਾਈ ਲੀ ਇਸ ਮਹੀਨੇ ਦੀ
ਹਲੋ
ਹਾਂਜੀ ਬ ਬਾਹਰ ਜਾ ਰਹੀ ਹੈ ਬਾਹਰ ਹ ਮੌਸਮ ਖਰਾਬ ਆ ਬਾਰਿਸ਼ ਆ ਰਹੀ ਬਾਰ ਪਹਿਲੇ ਠੀਕ ਸੀ ਅਚਾਨਕ ਹੀ ਆ ਗਿਆ
ਹਾਂਜੀ ਕੀ ਹਾਲ
ਹਾਂ ਠੀਕ ਹੋਰ ਤੁਸੀਂ ਖਾ ਲਈ ਰੋਟੀ ਡਿਨਰ ਕਰ ਲ
ਸਾਡਾ ਬਹੁਤ ਜਲਦੀ ਹੋ ਜਾਂਦਾ ਡੀਨਰ ਸਾਡਾ ਸਾਡੇ ਅਰਥੇ ਵਿੱਚ ਹੋ ਜਾਂਦਾ
ਅੱਛਾ
ਖਾਣਾ ਵੀ ਜਲਦੀ ਹੁੰਦਾ ਸਵੇਰੇ ਉਠਣਾ ਵੀ ਜਲਦੀ ਹੁੰ
ਹਮ
ਦੇ ਸਵੇਰੇ ਬਾਗ ਸ਼ ਕਿਤੇ ਨਹੀਂ
ਹੋਰ ਤੁਸੀਂ ਤੁਹਾਡੀ ਸਟੱਡੀ ਕੀ ਚੱਲਦੀ ਪਈ ਹੈ।
ਬਸ ਐਡਮਿਸ਼ਨ ਲੈਣੀ ਆ ਹੁਣ ਫ ਕੋਈ ਕੰਮ ਖੋਲਿਆ ਸੀ ਉਹ ਪਹਿਲੇ ਕੀਤਾ ਕੰਪਲੀਟ ਪੂਰਾ ਹਾਂਜੀ
ਠੀਕ ਕੀ ਕੰਮ ਕਰ
ਮੈਂ ਆਪਣਾ ਉਹ ਨੈਲ ਅਰਟ ਦਾ ਖੋਲਿਆ ਸੀ ਕੰਮ ਹੋਰ ਕੰਪਿਊਟਰ ਵਗੈਰਾ ਦਾ
ਹਾਂ ਠੀਕ ਹੈ ਉਹ ਅੱਛਾ
ਹਾਂਜੀ
ਕੀ ਰਿਸਪੋਂਸ ਹੈ।
ਅੱਛਾ ਰਿਸਪੋਂਸ
ਅੱਛਾ ਅੱਛਾ ਹੋਰ
ਹੋਰ ਵਧੀਆ ਸਭ ਵਧੀਆ ਹੋਰ ਕੀ ਬਣਾਇਆ ਸੀ ਡਿਨਰ
ਅਸੀ ਸਿੰਮਪਲ ਦਾਲ ਬਣਾਈ ਸੀ।
ਅੱਛਾ ਇੱਥੇ ਵੀ ਦਾਲ ਹੀ ਬਣਾਏਗੀ
ਤੁਹਾਡੇ ਬ੍ਰਦਰ ਦਾ ਕੀ ਹਾਲ ਹੈ ਸੁਣਿਆ ਉਹਨਾਂ ਦੀ ਤਬੀਅਤ ਠੀਕ ਨੀ
ਹਾਂ ਪਹਿਲੇ ਹੈ ਸੀ ਥੋੜ੍ਹੀ ਆਇਆ ਸੀ ਰੈਸਟ ਕਰਨ ਵਾਸਤੇ ਤੇ ਵਿੱਚ ਠੀਕ ਹੋ ਗਿਆ ਸੀ ਨਾ ਅੱਜ ਕੱਲ ਪਰਸੋਂ ਦਾ ਫੇਰ ਉਨਝ ਹੋ ਗਿਆ ਵਾ
ਅੱਛਾ
ਹਾਂ ਉਹ ਫੇਰ ਦਵਾਈ ਭੇਜੀਏ ਇੱਥੋਂ ਦੀ
ਤੇ ਉਹਨਾਂ ਨੂੰ ਅੀ ਡਟ
ਪਾ ਨਾਲੇ ਉਥੇ ਰੈਸਟ ਵੀ ਨੀ ਨਾ ਹੈ ਹਮ ਕੱਲ ਦੁਪਹਿਰੇ ਢਾਈ ਵਜੇ ਦਾ ਬੁਲਾਇਆ ਦਾ ਨਾਈਟ ਡਿਊਟੀ ਵੀ ਦਿੱਤੀ ਹੈ ਡੇ ਡਿਊਟੀ ਵੀ ਦਿੱਤੀ ਹੈ ਹੁਣ ਛੱਡਿਆ
ਕੋਲਜ ਦਾ ਟਾਈਮ ਹੈ ਹ ਜਾ
ਹੈਲੋ
ਕੀ ਕਰਦੇ ਤੁਹਾਡੇ
ਪੁਲਿਸ ਚ
ਅੱਛਾ ਪੁਲਿਸ ਚਾ
ਹਾਂ ਜੀ
ਅੱਛਾ ਅੱਛਾ ਔਥੇ ੳਹਨਾ ਦੀ ਅਮਰਨਾਥ ਡਿਉਟੀ ਵੀ ਹੈਗੀ ਏ ਨਾ
ਹਾਂ ਉਹ ਵੀ ਸ਼ੁਰੂ ਹੈ ਹੁਣ ਥੋੜੇ ਦਿਨਾਂ ਤੱਕ ਉੱਥੇ ਹੀ ਜਾਣਾ
ਅੱਛਾ ਅੱਛਾ ਤਾਹੀ ਤਾ ਇਥੇ ਬੜਾ ਬਿਜ਼ੀ ਸ਼ਡਿਊਲ ਹੈ ਉਹਨਾਂ ਨੂੰ ਬ ਪਹਿਲੇ ਸਿਹਤ ਦਾ ਧਿਆਨ ਰੱਖੋ ਡਿਊਟੀਆਂ ਤੇ ਚੱਲਦੀ ਰਹਿਣੀ ਹੈ
ਹਮ ਹਾਂ ਇੱਥੋਂ ਭੇਜੀ ਸੀ ਕੱਲ ਮੈਡੀਸਨ ਉੱਥੇ ਨਾ ਫੂਟ ਮਿਲਦੇ ਆ ਨਾ ਕੁਛ ਮਿਲਦਾ
ਹਾਂ ਇੱਕ ਕੰਮ ਕਰਿਆਗਾ ਤੁਵੀ ਤੁਸੀਂ ਤੁਸੀਂ ਮੇਰੇ ਦੂਜੇ ਨੰਬਰ ਤੇਓਨਾਂ ਦਾ ਵਟਸਐਪ ਨੰਬਰ ਕਰਦੇਓ ਮੈਂ ਕਾਲ ਕਰਕੇ ਪੁੱਛਣਾ ਉਹਨਾਂ ਨੂੰ
ਠੀਕ
ਉਹੁ ਕੋ
ਹਮ
ਹੈਲੋ ਹਾਂ ਮੈਂ ਉਹਨਾਂ ਦੀ ਛੁੱਟੀ ਦਾ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਕੁਛ
ਨਹੀਂ ਛੁੱਟੀ ਨਹੀਂ ਬੜੀ ਮੁਸ਼ਕਿਲ ਨਾਲੇ ਹੁਣ ਅਮਰਨਾਥ ਤੇ ਤੇ ਲੱਗ ਗਈ ਡਿਊਟੀ ਤੇ ਮਿਲਣੀ
ਕੋਈ ਹੈ ਡਿਊਟੀ ਬ ਸਭ ਵਧੀਆ ਹੋਰ ਤੁਹਾਡੀ ਲਾਈਫ ਅੱਜ
ਚੱਲ ਠੀਕ ਆਈਏ ਹੈਲੋ ਆਪਣੀ ਆਪ
ਹੋਰ ਸੁਣਾਓ ਲੱਗਦਾ ਪਾਪਾ ਜੀ ਆ ਗਏ ਤਡੇ ਨਾ
ਹਾਂਜੀ
ਹੋ ਤੂ ਖਣਾਚਾਨਾ ਖਾਦਾ ਐ
ਹਾਂ ਬਸ ਖਾਣ ਲੱਗੇ ਨੇ
ਇੱਕ ਤੇ ਲਾਈਟ ਬੜਾ ਪਰੇਸ਼ਾਨ ਕਰਦੀ ਪੀ ਏ ਸਾਨੂੰ। ਅੱਜ ਬਿਜਲੀ ਏੱਥੇ ਬੜੀ ਤੁਡੀ ਬੰਦ ਹੋ ਗਈ ਏ
ਬਾਹ ਮੌਸਮ ਖਰਾਬ ਹੋਇਆ ਦਾ ਬੰਦ ਹੋ ਗਈ ਲਾਈਟ
ਨਾਲ ਹ ਏ ਬ
ਅੱਛਾ
ਸਾਡੇ ਤਾਂ ਬਾਰਸ ਬੁਰਸ ਪਈ ਇਥੇ
ਹਮ ਇਥੇ ਵੀ ਬੜੀ ਪਈ ਬਾਰਸ ਹੈਲੋ ਹੈਲੋ
ਹ
ਸ ਮੌਸਮ ਨਾ ਲਾਜ਼ਮੀ ਆ ਗਈ
ਹਾਂ ਸ਼ਾਇਦ ਮੌਸਮ ਇਕਦਮ ਖ਼ਰਾਬ ਹੋ ਗਿਆ ਨਾ ਉਹਦੇ ਨਾਲ ਮ ਲਾਡ ਦਾ ਕੰਮ ਤੁਸੀਂ ਕਿੱਥੇ ਰੱਖਿਆ ਵਾ
ਨਈ ਲਾਡਾ ਘਰ ਈ ਏ ਉੱਪਰ ਦੁਕਾਨ ਤੇ ਖੋਲ
ਅੱਛਾ ਜੀ ਅੱਛਾ। ਇੱਕ ਗੱਲ ਐਵੀ ਠੀਕ ਐ ਘਰ ਦੇ ਕੋਲ ਈ ਐ।
ਰੈਂਕ ਵੀ ਬਚਦਾ ਈ ਏ।
ਤੇ ਕਿੰਨੇ ਕਸਟਮਰ ਡੇਲੀ ਆ ਜਾਂਦੇ ਜੀ ਯਾ ਵਿਆਹ ਸ਼ਾਦੀ ਤੇ ਕੰਮ ਨਿਕਲਦਾ।
ਨਈ ਆਂਦੇ ਉਂਜਣ ਵਿਆਹ ਸ਼ਾਦੀ ਜਦੋ ਸੀਜ਼ਨ ਹੁੰਦਾ ਐ। ਉਦੋਂ ਆ ਜਾਂਦੇ ਨੇ ਡੇਲੀ, ਹਜੇ ਸੀਜਨ ਨੀ ਆ ਤੇ ਕੋਈ-ਕੋਈ ਆਂਦਾ ਨਾ।
ਹਾਂਜੀ ਮੈਂ ਬਾਰਟੀ ਬਾਰਟੀ ਆ ਤੇ ਤੁਸੀਂ ਕਿਦੋਂ ਜਿੱਤਿਆ ਸੀ।
ਮੈਂ ਉੱਥੇ ਈ ਅ ਸਾਡੇ ਕੋਲ ਈ ਏ ਥੋੜਾ ਜਾ ਉੱਥੋਂ ਦੀ ਸਿੱਖਿਆ ਸੀ। ਹੈਲੋ।
ਕੋਰਸ ਜਾਏਗਾ ਕੁਛ ਇਸ ਤਰਾ ਈ ਮਤ ਦੋ ਚਾਰ ਪੰਜ ਦਿਨ ਚ ਆਏ।
ਪੂਰਾ ਪ੍ਰੋਪਰ ਨੋਲੇਜ ਦਿੰਦੇ ਨੇ। ਕਿਸ ਤਰਾ ਲਗਾਣਾ ਐ, ਕੀ ਸਾਬ। ਪੂਰੀ ਪ੍ਰੈਕਟਿਸ ਕਰ ਕਰਾਂਦੇ ਨੇ ਡਿਜ਼ਾਇਨਸ
ਹ
ਹੁਣ ਤੁਆਡੀ ਆਵਾਜ਼ ਨੀ ਆ ਰੀ।
ਆਵਾਜ਼ ਮੈਡਮ ਜੀ ਐ, ਬੌਤ-ਬੌਤ।
ਹੂੰ।
ਹੋਰ
ਹੋਰ ਤੁਸੀਂ ਕੀ ਕਰਦੇ ਓ?
ਬਸ ਸਾਡਾ ਥੋੜਾ ਥੋੜਾ ਮੰਗ ਚਲੋ ਕਦੀ ਆਇਓ ਤੁਸੀਂ ਮੰਮਾ ਨਾਲ ਪਾਪਾ ਨਾਲ ਘਰ।
ਹਾਂ, ਆਵਾਂਗੇ।
ਹੋਰ ਸਬ ਵਦੀਆ।
ਹਾਂਜੀ, ਸਬ ਵਦੀਆ, ਹੋਰ ਤੁਸੀਂ ਗਏ ਸੀ ਕਿਤੇ ਛੁੱਟੀਆਂ ਚ?
ਹਾਂਜੀ, ਹਾਂਜੀ, ਹਾਂਜੀ, ਅਸੀਂ ਕਸ਼ਮੀਰ ਗਏ ਸੀ।
ਅੱਛਾ।
ਅੱਛਾ, ਭਗ ਭਗਵਾਨ ਸਾਰੀ ਫੈਮਲੀ ਪਰ ਏ ਐਕੀ ਉੱਥੇ ਓਥੇ ਬੌਤ ਗਰਮੀ ਸੀ, ਅੱਗੇ ਪਾੜਾਂ ਚ ਥੋੜਾ ਠੀਕ ਸੀ।
ਅੱਛਾ।
ਉਨੂੰ ਮੈਂ ਕਰਦੀ ਆ
ਠੀਕ ਹੋਰ ਸਬ ਵਦੀਆ। ਹੂੰ, ਹੁਣ ਜਾਵਾਂਗੇ ਅਸੀਂ ਵੀ ਬੰਨਦਾ ਪਿਆ ਪਲੈਨ ਸਾਡਾ।
ਹੂੰ।
ਹੈਲੋ।
ਮਮੀ ਨੇ ਖਾਣਾ ਖਾ ਲਿਆ।
ਹਾਂਜੀ, ਬਸ ਖਾਂਦੇ ਈ ਪਏ ਆ।
ਠੀਕ ਹੈ ਇਕੱਠੀ ਹੋ
ਹਾਂ ਇਕੱਠੇ ਹੀ ਖਾਂਦੇ ਆ
ਉਹ ਇਹ ਪਾਸ
ਹਮ ਹੋਰ ਤੁਹਾਡਾ ਬੇਟਾ ਵੀ ਗਿਆ ਹਨਾ ਉੱਥੇ
ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਵੀਆ ਬਹੁਤ ਵਆ ਅ ਮੌਸਮ ਵੀ ਬੜਾ ਅੱਛਾ ਸੀ
ਹਾਂ ਉੱਥੇ ਬਰਫ਼ ਹੈ ਸਾਰੀ
ਸਮ ਜ ਠੀਕ ਹੈ ਕਰੀਓ ਫਿਰ ਮੈ ਦੁਬਾਰਾ ਤੁਸੀਂ ਬਲ
ਆਵਾਜ਼ ਆਵਾਜ਼ ਨਹੀਂ ਹੈਗੀ
ਹੈਲੋ
ਹੈਲੋ
ਕਰਓ ਮੈਂ ਕਿਹਾ ਮੈਨੂੰ ਫਿਰ ਦੁਬਾਰਾ ਕਾਲ ਤੁਸੀਂ
ਹਾਂਜੀ ਠੀਕ ਠੀਕ
ਅ ਬ ਹਸ
ਆਹ
ਚਲੋ ਠੀਕ ਹੈ ਫਰ ਤੁਸੀਂ ਕਰਿਓ ਮ ਗ ਠੀਕ ਹੈ
ਕਰਲਤੀ ਨ ਹਜੀ ਕੱਟ ਹੀ ਨਹੀਂ ਹੁੰਦੀ ਬਕੋਲ